ਹੈਲੋ ਸਤਿ ਸ੍ਰੀ ਅਕਾਲ ਚਾਚੀ।
ਸਤਿ ਸ੍ਰੀ ਅਕਾਲ। ਬਾਬੁਲ ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਦਾਂ ਹਾਂਜੀ ਹਾਂਜੀ ਵਧੀਆ ਹੋ ਹਾਂਜੀ ਚਾਚਾ ਜੀ ਵੀ ਠੀਕ ਨੇ। ਬੱਚੇ ਵੀ ਠੀਕ ਨੇ ਸਭ ਵਧੀਆ।
ਉਹ ਬੜੇ ਦਿਨਾਂ ਬਾਅਦ ਫੋਨ ਕੀਤਾ ਤੁਸੀਂ ਅੱਜ?
ਅਰੇ ਬਸ ਯਾਰ ਕੀ ਦੱਸਾਂ ਬੜੀ ਗਰਮੀ ਹੋਈ ਹੋਈ ਸੀ। ਗਰਮੀ ਇੰਨੀ ਬਸ ਪੁੱਛ ਨਾ। ਕੀ ਹਾਲ-
ਹਾਂ ਗਰਮੀ ਦਾ ਤਾਂ ਪੁੱਛੋ ਨਾ ਤੁਸੀਂ ਪੇਕੀ ਆਏ ਹੋਏ ਹੋ।
ਅੱਛਾ- ਅੱਛਾ- ਓਹੀ ਮੈਂ ਨਾ ਕੁਛ ਦਿਨ ਹੋ ਗਏ ਮੈਂ ਦੇਖ ਰਹੀ ਸੀ ਐਕਚੁਲੀ ਮੇਰੀ ਵੀ ਛੁੱਟੀਆਂ ਪਈਆਂ ਹੋਈਆਂ ਸੀ ਤੇ ਮੈਂ ਕਿਹਾ ਮੈਂ ਚਾਚੀ ਘਰ ਜਾਵਾਂਗੀ ਤੇ ਦੇਖ ਦੇਖਿਆ ਬਾਹਰੋਂ ਤਾਲਾ ਲੱ ਗਿਆ- ਹੋਇਆ ਸੀ ਮੈਂ ਕਿਹਾ ਲੱਗਦਾ ਚਾਚੀ ਹੈ। ਨੀ
ਪਤਾ ਕੀ ਹੁਣ ਲਾਸਟ ਸੀ ਬਸ ਛੁੱਟੀਆਂ ਫਿਰ ਬੱਚੇ ਕਹਿਣ ਲੱਗੇ ਮੰਮੀ ਕਿੱਥੇ ਲੈ ਕੇ ਚਲੋ। ਲੈ ਕੇ ਚਲੋ। ਮੈਂ ਕਿਹਾ ਕਿੱਥੇ ਜਾਣਾ ਫਿਰ ਚਲੋ ਅੰਮ੍ਰਿਤਸਰ ਹੀ ਚੱਲਦੇ ਆ
ਅਰੇ ਵਾਹ ਵਾਜੀ ਬਾਤ- ਤੁਸੀਂ ਤੇ ਅੰਬਰਸਰ ਸਾਨੂੰ ਵੀ ਦੱਸ ਦਿੰਦੇ ਚਾਚੂ ਜੀ ਅਸੀਂ ਵੀ ਨਾਲ ਚੱਲ ਲੈਂਦੇ
ਜਾਂ ਟਿਕਟ ਬੁੱਕ ਕਰਾ ਦਿੰਦੀ ਆ
ਨਾ ਨਾ ਕੋਈ ਨੀ ਹੁਣ ਨੈਕਸਟ ਟਾਈਮ ਮੈਨੂੰ ਨਾਲ ਲੈ ਕੇ ਜਾਇਓ ਪੱਕਾ ਅੱਛਾ ਹੁਣ ਕਰ ਲਏ ਤੁਸੀ ਅੰਬ੍ਰਿਤਸਰ ਦਰਸ਼ਨ ਕਰ ਲੇ ਦਰਬਾਰ
ਹਾਂਜੀ ਅਹ ਅਜੇ ਤੇ ਰਾਤੀ ਪਹੁੰਚੇ ਸੀ ਅੱਜ ਹੁਣ ਦਿਨੇ ਧੁਪ ਬਹੁਤ ਹੈ। ਤੇ ਸ਼ਾਮੀ ਕਹਿੰਦੇ ਆ ਬੱਚੇ ਸ਼ਾਮੀ ਚੱਲਾਂਗੇ ਮੰਮੀ
ਅੱਛਾ -ਅੱਛਾ ਜੀ ਹੁਣ ਸ਼ਾਮੀ ਜਾਓਗੇ ਤੁਸੀਂ ਦਰਬਾਰ ਸਾਹਿਬ ਅੱਛਾ ਹੋਨ ਸਟੇ ਕਿੱਥੇ ਕੀਤਾ ਹੋਇਆ।
ਹੁਣ ਹੈਗੇ ਹਾਂਜੀ ਘਰ ਭਰਾ ਭਰਜਾਈ ਹੈਗੇ ਆ ਉੱਧਰ ਹਾਂਜੀ ਇੱਕ ਭਰਾ ਭਰਜਾਈ ਏਧਰ ਹੁੰਦੀ ਤੇਹੈ। ਇਕ ਚੰਡੀਗੜ੍ਹ ਹੁੰਦੀ ਹੈ।
ਅੱਛਾ- ਅੱਛਾ ਚਲੋ ਵਧੀਆ ਦੋਨੋ ਵਧੀਆ ਸਟੇਸ਼ਨ ਤੇ ਨੇ ਤੁਹਾਡੇ ਇੱਕ ਅੰਮ੍ਰਰਤਸਰ ਹੋ ਗਿਆ ਇੱਕ ਚੰਡੀਗੜ੍ਹ ਹੋ ਗਿਆ ਚੰਡੀਗੜ੍ਹ ਵੀ ਤੁਸੀਂ ਘੁੰਮਣ ਜਾ ਸਕਦੇ ਹੋ। ਅੰਮ੍ਰਰਤਸਰ
ਵੀ ਹਾਂ ਹਾਂਜੀ- ਹਾਂਜੀ ਚੰਡੀਗੜ੍ਹ ਹੁਣੇ ਪਿੰਡ ਪਿੱਛੇ ਗਈ ਸੀ ਤੇ ਉੱਥੇ ਤਾਂ ਅਸੀ ਉਥੇ ਘੁੰਮ ਕੇ ਆਏ ਸੀ ਕਿ ਨਵੇਂ ਸੁਖਮਨੀ ਲੇਕ ਵਗੈਰਾ ਸਾਰਾ ਦੇਖ ਕੇ ਆਏ ਸੀ ਹੁਣ ਇਧਰ ਅੱਜ ਕਿ ਵਾਲ ਦੱਲ ਟੂਰ ਬਣਾ ਦਿੱਤਾ ਬੱਚਿਆਂ ਨੇ,
ਹਾਂਜੀ ਉੱਥੇ ਤੇ ਮੈਂ ਸੁਣਿਆ ਜਿਹੜਾ ਸੁਖਮਨ ਲੇਕ ਤੁਸੀਂ ਦੱਸ ਰਹੇ ਹੋ ਉੱਥੇ ਤਾਂ ਬਹੁਤ ਹੀ ਵਧੀਆ ਜਗ੍ਹਾ ਬਹੁਤ
ਬਹੁਤ ਇੰਨਾ ਅੱਛਾ ਵਿਊ ਹੈ ਨਾ, ਉੱਧਰ ਦਾ ਬਾਬੂ ਕੀ ਦੱਸਾਂ ਤੈਨੂੰ ਮੈਂ ਬਹੁਤ, ਵਧੀਆ ਵੀਊ ਸੀ ਉੱਧਰ, ਤਾਂ ਆਣ ਤੇ ਮਤਲਬ ਉੱਥੇ ਅਗਰ ਤੁਸੀਂ ਬਹਿ ਗਏ ਨਾ। ਤੇ ਆਣ ਤੇ ਬਿਲਕੁਲ ਮਨ ਨੀ ਕਰਦਾ ਘਰ ਵਾ ਬਸ
ਅੱਛਾ ਜੀ ਫਰ ਤੇ ਬਹੁਤ ਇੰਜੋਏ ਅੱਛਾ ਤੇ ਅ ਮੈਂ ਸੁਣਿਆ। ਵੋਟ ਵਗੈਰਾ ਦੀ ਬੱਚੇ ਕਰ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਖੜੋਨੇ ਵੀ ਹਾਂਜੀ। ਜੀ ਹਾਂਜੀ ਬਹੁਤ ਵਧੀਆ ਮਤਲਬ ਬੱਚਿਆਂ ਦਾ ਵੀ ਵੱਡਿਆਂ ਦਾ ਵੀ ਸਾਰਿਆਂ ਵਾਸਤੇ ਤੇ ਬਹੁਤ ਵਧੀਆ ਜਗ੍ਹਾ ਹੈ ਕਦੀ ਰਲ ਮਿਲ ਕੇ ਸਾਰੇ ਚੱਲਾਂਗੇ ਇਕੱਠੇ ਹੋ ਕੇ ਤਾਂ ਜ਼ਿਆਦਾ ਇੰਜੋਏ ਹੋ ਜਾਂਦਾ।
ਹਾਂਜੀ ਆਪਾਂ ਤਾਂ ਇਹ ਨਾ ਮਤਲਬ ਕਿ ਸਾਡਾ ਇੱਧਰ ਹੀ ਸਾਡੇ ਗਲੀ ਮੁਹੱਲੇ ਆਪਾਂ ਮਿਲ ਕੇ ਨਾ ਟਰਿੱਪ ਗਏ ਸੀ ਚੰਡੀਗੜ੍ਹੀ ਹੀ ਉਸ ਟਾਈਮ ਨਾ ਤੁਸੀਂ ਸੀ ਨ ਘਰ ਅਤੇ ਸਾਨੂੰ ਵੀ ਲੈ ਕੇ ਜਾਣਾ ਸੀ ਅਤੇ ਆਪਾਂ ਜਦ ਜਦ ਗਏ ਤੇ ਆਪਾਂ ਗਏ ਸੀ ਜੂ
ਅੱਛਾ ਕਿਹੜੇ ਜੂ ਗਏ ਸੀ।
ਇਹ ਚੰਡੀਗੜ੍ਹ ਹੀ ਹੈਗਾ ਜ਼ੂ। ਹਾਂਜੀ ਅਹ ਛਹ ਛਤਬੀਰ ਜੂ,
ਅੱਛਾ ਅੱਛਾ ਸਤਬੀਰ ਜੂ,
ਹਾਂਜੀ ਉੱਥੇ ਆਪਾਂ ਗਏ ਅੰਦਰ ਇੰਨਾ ਵੱਡਾ ਸਾਡਾ ਉਹ ਤਾਂ ਇੰਨੇ ਮਤਲਬ ਕਿ ਪਹਿਲੇ ਤਾਂ ਸਾਡੀ ਆਪਾਂ ਕਾਰ ਇੰਨੀ ਪਿੱਛੇ ਪਾ ਕਾਰ ਖੜ੍ਹਾਈ। ਫੇਰ ਉਸ ਤੋਂ ਬਾਅਦ ਨਾ ਮਤਲਬ ਉਹ ਉਹਨਾਂ ਨੂੰ ਨਾ ਵੈਸੇ ਇੱਕ ਇੱਕ ਨਾ ਸਾਨੂੰ ਦੇਣੀ ਚਾਹੀਦੀ। ਹ ਵੀ ਕੋਈ ਟਰਾਂਸਫਰ ਵਗੈਰਾ ਟਰਾਂਸਪੋਰਟ ਵਗੈਰਾ ਦੇਣੀ ਚਾਹੀਦੀ ਹੈ ਵੀ ਕਿਉਂਕਿ ਬਹੁਤ ਅੰਦਰ ਤੱਕ ਪੈਦਲ ਜਾਣਾ ਪੈਂਦਾ ਉਹ ਲਈ ਤੇ ਹਾਂਜੀ ਬਹੁਤ ਅੰਦਰ ਤੱਕ ਚੱਲਣਾ ਪਿਆ ਫਿਰ ਉਸ ਤੋਂ ਬਾਅਦ ਜਦ ਆਪਾਂ
ਸਕਦਾ ਹੈ ਜਿਵੇਂ ਕੋਈ ਵਹੀਕਲ ਵਗੈਰਾ ਆਪਣੇ ਹੋਏ ਨਾ ਜਿਵੇਂ ਕੱਦੀ ਹੋਏ ਆਪਣੇ ਕੋਲ ਤਾਂ ਫਿਰ ਐਵੇਂ ਦੀ ਜਾਣ ਚ ਹੁੰਦਾ ਕਿ ਚਲੋ ਘੱਟ ਟਾਈਮ ਵਿੱਚ ਬੰਦਾ ਇੱਕ ਤੇ ਪੈਦਲ ਵੀ ਘੱਟ ਚੱਲੇ ਥੋੜਾ ਜਿਹਾ ਹੋ ਜਾਂਦਾ।
ਹਾਂਜੀ ਨਹੀਂ ਉ ਉੱਧਰ ਨਾ ਆਪਣਾ ਵਕਲ ਵੀ ਸੀਗਾ। ਏਦਾਂ ਨਹੀਂ ਹੈ ਬਟ ਆਪਣੇ ਵੀ ਨੂੰ ਵੀ ਉਹਨਾਂ ਨੇ ਨਾ ਸਾਈਡ ਤੇ ਲ ਰਖਵਾ ਤੇ ਮਤਲਬ ਜਿੱਥੇ ਸਾਰੀ ਬੱਸਿਸ ਵਗੈਰਾ ਖੜੀਆਂ। ਕਿਤੇ ਜਿੜੇ ਮਤਲਬ ਬੜੇ ਦੂਰੋਂ ਦੂਰੋਂ ਬੰਦੇ ਆਏ ਸੀ। ਅ ਪੰਜਾਬ ਤੋਂ ਵੀ ਆਏ ਹੋਏ ਸੀ ਘੁੰਮਣ ਵਾਸਤੇ ਉਹ ਉਹ ਦੇਖਣ ਵਾਸਤੇ ਤੇ ਉਹ ਉੱਥੇ ਉਹਨਾਂ ਨੇ ਇੱਕ ਮਤਲਬ ਕਿ ਸਟਾਰਟਿੰਗ ਵਿੱਚ ਹੀ ਨਾ ਉਹਨਾਂ ਨੇ ਉਹ ਸਾਰੀ ਰਖਵਾਤੀ ਉਹਨਾਂ ਨੇ ਵੀ ਸਾਰੇ ਵਹੀਕਲਸ ਇੱਥੇ ਹੀ ਖੜੇ ਕਰਦੋ ਫਿਰ ਅੰਦਰ ਤੋਂ ਜੋ ਪੈਦਲ ਅਸੀਂ ਗਏ ਮਤਲਬ ਕਿ ਸਾਨੂੰ ਅੱਧ ਅੱਧੀ ਤੇ ਥਕਾਨ ਨੂੰ ਉੱਥੇ ਪਹੁੰਚਣ ਤੱਕ ਹੀ ਹੋ ਗਗੀ। ਫੇਰ ਉਸ ਤੋਂ ਬਾਅਦ ਹਾਂਜੀ ਫਿਰ ਉਸ ਤੋਂ ਬਾਅਦ ਐਂਟਰੀ ਲਿਤੀ ਅ। ਸੀ ਤੇ ਐਂਟਰੀ ਵਿੱਚ ਵੀ ਅ ਆਪਾਂ ਚਲੋ ਬੈਠੇ ਫਿਰ ਉਹ ਉੱਥੇ ਸੀਗਾ ਵੀ ਅਗਰ ਤੁਸੀਂ ਦੇਖਣਾ ਤੇ ਤੁਸੀਂ ਕੁੱਛ ਵੀ ਲੈ ਸਕਦੇ ਹੋ ਉਥੇ ਨਾ ਮਤਲਬ ਆਟੋਜ਼ ਵਗ ਵਗੈਰਾ ਸੀਗੇ ਵੀ ਤੁਸੀਂ ਬੈਠ ਕੇ ਦੇਖ ਸਕਦੇ ਹੋ ਤੇ ਹਾਂਜੀ ਐਨੀ ਅ ਜਿਹੜੇ ਜਾਨਵਰ ਨੇ ਉਹ ਤੇ ਬਹੁਤ ਅੰਦਰ ਅੰਦਰ ਜਾ ਕੇ ਨੇ ਮਤਲਬ ਹਰ ਇੱਕ ਜਾਨਵਰ ਨੂੰ ਬਹੁਤ ਵੱਡੀ ਜਗ੍ਹਾ ਦਿੱਤੀ ਗਈ ਹੈ ਕਿ ਉਹ ਉੱਥੇ ਆਪਣਾ ਘੁੰਮ ਵੀ ਸਕਦਾ ਉਹ ਫਿਰ ਜਦ ਅਸੀਂ ਗਏ ਮੇਰੇ ਕੁਛ ਅਹ ਜਿਹੜੇ ਨਾਲ ਦੇ ਸੀਗੇ ਉਹਨਾਂ ਨੇ ਨਾ ਉਹ ਆਟੋ ਜਿਹਾ ਕਰ ਲਿਆ ਅਸੀਂ ਕਿਹਾ ਸੀ ਵੀ ਹੁਣ ਦੇਖੋ ਇੰਨੀ ਦੂਰ ਆਏ ਹਾਂ ਘੁੰਮਣ ਵਾਸਤੇ ਤੇ ਹੁਣ ਥੋੜੀ ਪੈਦਲ ਤੇ ਜਾਵਾਂਗੇ ਉਹਨਾਂ ਨੇ ਕੀ ਕੀ ਹਾਂ ਤੇ ਜਿਹੜੇ ਟੈਂਪੂ ਵਗੈਰਾ ਤੇ ਸੀ ਉਹ ਤੇ ਫਟਾਫਟ ਉਹਨਾ ਨੂੰ ਘੁਮਾਈ ਜਾ ਰਹੀ ਸੀ ਮਤਲਬ ਚੱਜ ਨਾਲ ਨਾ ਦੇਖਣ ਨੀ ਦੇ ਰਹੇ ਸੀ ਉਹ ਜਾਨਵਰਾਂ ਨੂੰ ਫਿਰ ਉਹ ਵਿਚਕਾਰ ਹੀ ਉਤਰ ਕੇ ਕਹਿੰਦੇ ਵੀ ਇੰਨਾ ਮਜ਼ਾ ਤੇ ਆਇਆ ਨੀ ਮਤਲਬ ਪਿੱਛੇ ਜਿਹੜੇ ਆਪਾਂ ਮਤਲਬ ਕਿ ਕੁੱਛ ਪੜ੍ਹੇ ਤੇ ਨਾ ਕਿਹੜਾ ਜਾਨਵਰ ਹੈ ਕਿੱਥੇ ਹੁੰਦਾ ਹੈ ਉਹ ਸਭ ਵਗੈਰਾ ਉਹਨਾਂ ਨੂੰ ਪੜ੍ਹਨ ਨੀ ਦਿੱਤੇ ਉਹਨਾਂ ਨੇ ਬਸ ਫਟਾਫਟ ਦਿਖਾਏ ਕਿ ਇਹ ਦੇਖੋ ਇਹ ਦੇਖੋ
ਉਹਨਾਂ ਨੂੰ ਥੋੜਾ ਜਿਹਾ ਇਹ ਵੀ ਹੋ ਜਾਂਦਾ ਨਾ ਜਿੱਦਾਂ ਮਤਲਬ ਸਮਝ ਲੋ ਕਿ ਟਾਈਮ ਦੀ ਸ਼ੋਰਟੇਜ ਹੋ ਸਕਦੀ ਹੈ ਟਾਈਮ ਦੀ ਥੋੜੀ ਬਹੁਤ ਸ਼ੋਰਟੇਜ ਵੀ ਹੋ ਸਕਦੀ ਹੈ।
ਅਸੀਂ ਤਾਂ ਖੁੱਲ ਹਾਂ ਅਸੀਂ ਤਾਂ ਖੁੱਲ ਟਾਈਮ ਲੈ ਕੇ ਆਏ ਸੀ ਬਟ ਹਾਂ ਉੱਥੇ ਨਾ ਉਹ ਇੱਕ ਅਨਾਊਸ ਕਰ ਰਹੇ ਸੀ ਕਿ ਚਾਰ ਵਜੇ ਤੋਂ ਪਹਿਲਾਂ ਪਹਿਲਾਂ ਫਟਾਫਟ ਸਾਰੇ ਤੁਸੀਂ ਦੇਖਣੇ ਆ ਤੇ ਦੇਖਲਓ ਕਿਉਂਕਿ ਚਾਰ ਵਜੇ ਤੋਂ ਬਾਅਦ ਅਸੀਂ ਤੁਹਾਨੂੰ ਨ ਉੱਥੇ ਘੁੰਮਣ ਦੇਵਾਂਗੇ
ਅੱਛਾ।
ਹੋਏਗਾ ਐਵੇਂ ਦਾ ਕੋਈ ਰੂਲ ਕੈ ਰੇ ਸੀ ਚਾਰ ਵਜੇ
ਤੇ ਏਦਾਂ ਦਾ ਏਦਾਂ ਦਾ ਤਾਂ ਨਹੀਂ ਸੀ ਕਿ ਬਈ ਜੂ ਬੰਦ ਹੋਣ ਦਾ ਟਾਈਮ ਹੋਏ ਕਿ ਬਾਈ ਜਿਵੇਂ ਚਾਰ ਵਜੇ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਬਈ ਬੰਦ ਹੋ ਜਾਣਾ ਸੀ ਏਦਾਂ ਦੀ ਕੋਈ ਟਾਈਮ ਦੀ ਲਿਮਿਟ ਹੋਏਗੀ ਲੱਗਦਾ
ਹੂੰ ਹੋ ਸਕਦਾ ਕਿਉਂਕਿ ਨਾ ਉਹਨਾਂ ਦੇ ਖਾਣ ਦਾ ਵੀ ਦੇਖਣਾ ਪਏਗਾ ਫ਼ਿਰ ਉਹਨਾਂ ਨੂੰ ਸਿ ਸਟਮ ਚ ਕਿੰਨਾ ਮਤਲਬ ਕਿ ਉਹਨਾਂ ਨੇ ਖਾਣ ਪੀਣ ਜਾਨਵਰਾਂ ਨੂੰ ਵੀ ਖਾਣ ਪੀਣ ਵਾਸਤੇ ਦੇਣਾ ਸੀ ਸ਼ੇ ਹਾਂ ਸ਼ੇਰ ਬਾਗ ਸਭ ਕੁਛ ਸੀ ਉ ਚਿੱਟਾ ਬਾਗ ਵੀ ਸੀ ਅਸੀਂ ਹਾਂਜੀ ਅਸੀਂ ਦੇਖਿਆ ਦੂਰੋਂ ਹਿੱਪੋ ਵੀ ਸੀਗਾ ਅਹ ਹਿੱਪੋ ਤੇ ਬਸ ਜ ਉੱਥੇ ਖੜ੍ਹਾ ਖੜਾ ਹੀ ਸੀ ਪਾਂਡਾ ਵੀ ਕਹਿ ਪਾਂ ਡਾ ਵੀ ਸੀ ਬਟ ਸਾਨੂੰ ਨਜ਼ਰ ਕੋਈ ਨੀ ਆਇਆ ਵੀ ਪਾਂਡਾ ਸਾਨੂੰ ਦੇਖਿਆ ਤੇ ਨਹੀਂ ਉਹ ਕਹਿ ਰਹੇ ਸੀ ਕਿ ਪਾਂਡਾ ਹੈਗਾ ਔਰ ਬਹੁਤ ਬਹੁਤ ਜਾਨਵਰ ਸੀ ਇੱਕ ਪਾਸੇ ਤਾਂ ਸਿਰਫ ਜਾਨਵਰਾਂ ਦਾ ਹੀ ਸੀ ਤੇ ਇੱਕ ਪਾਸੇ ਹੈਗਾ ਸੀ ਅਹ ਸੱਪ ਵਗੈਰਾ
ਅੱਛਾ ਸੱਪ ਵੀ ਹੈਗੇ ਸੀ
ਹਾਂਜੀ ਹਾਂਜੀ ਐਨਾਕੋਡਾ ਕਿ ਇੰਨੇ ਵੱਡੇ ਵੱਡੇ ਸੱਪ ਸੀ
ਹਾਏ ਸੱਪ ਨੂੰ ਦੇਖ ਕੇ ਤੇ ਸੱਪ ਕੇ ਸੱਪ ਨੂੰ ਦੇਖ
ਨਾ ਉਹ ਨਾ ਸ਼ੀਸ਼ੇ ਅੰਦਰ ਸੀ ਚਾਚੀ ਜੀ ਉਹ ਉਹ ਸ਼ੀਸ਼ੇ ਅੰਦਰ ਸੀ ਇੰਝ ਲੱਗ ਰਿਹਾ ਸੀ ਸ਼ਾਇਦ ਉਹਨਾਂ ਨੂੰ ਕੋਈ ਇੰਜੈਕਸ਼ਨ ਵਗੈਰਾ ਲਗਾਇਆ ਹੋਇਆ ਸੀ ਮਤਲਬ ਕਿ ਉਹ ਜ਼ਿਆਦਾ ਹਿੱਲ ਡੁਲ ਨਹੀਂ ਰਹੇ ਸੀ ਉਹ
ਅੱਛਾ ਅੱਛਾ ਉਹਦਾਂ ਹੀ ਮਤਲਬ ਜਿਵੇਂ ਦੇਖਣ ਵਾਸਤੇ ਬਸ ਦੇਖ ਸਕਦੇ ਹੈ ਮਤਲਬ ਜਿੱਦਾ ਉਹਦਾ ਮਤਲਬ ਡਰਨ ਵਾਲੀ ਕੋਈ ਗੱਲ ਨਹੀਂ ਸੀ
ਨਹੀਂ ਡਰਨ ਵਾਲੀ ਮਤਲਬ ਉਹ ਬਾਹਰ ਨੀ ਨਿਕਲ ਰਹੀ ਸੀ ਸ਼ੀਸ਼ਿਆਂ ਅੰਦਰ ਬੰਦ ਕੀਤੇ ਹੋਏ ਸੀ ਉਹਨਾਂ ਨੇ ਥੋੜ੍ਹੀ ਜਿਹੀ ਥਾਂ ਦਿੱਤੀ ਹੋਈ ਸੀ ਸੱਪਾਂ ਨੂੰ ਉਸ ਤੋਂ ਬਾਅਦ ਥੋੜਾ, ਹੈਗਾ ਸੀ ਡਰੈਗਨ ਦਾ
ਅੱਛਾ ਡਰੈਗਨ ਵੀ
ਹਨ ਨੀ ਰੀਅਲ ਦੇ ਤੇ ਨਹੀਂ ਸੀ ਉਹ ਬਣਾਏ ਹੋਏ ਸੀ ਆਵਾਜ਼ਾਂ ਵਿੱਚੋਂ ਆਵਾਜ਼ਾਂ ਤੁਹਾਨੂੰ ਪਤਾ ਅੱਜ ਕੱਲ੍ਹ ਟੈਕਨੋਲੋਜੀ ਕਿੰਨੀ ਤੇਜ ਹੋ ਗਈ ਹੈ ਤੇ ਵਿੱਚੋਂ ਹਾਂਜੀ ਤੇ ਵਿੱਚੋਂ ਵਿੱਚੋਂ ਆਵਾਜ਼ਾਂ ਮਤਲਬ ਕਿ ਆਟੋਮੈਟਿਕਲੀ ਉਹਨਾਂ ਨੇ ਕੁਛ ਕੀਤਾ ਹੋਏਗਾ ਅੰਦਰੋਂ ਛੇੜਛਾਨੀ ਜੀ ਤੇ ਅੰਦਰੋਂ ਹੀ ਆਵਾਜ਼ਾਂ ਆ ਰਹੀਆਂ ਸੀ ਮਤਲਬ ਥੋੜਾ ਲੁੱਕ ਐਵੇਂ ਤਾਂ ਦਿੱਤਾ ਸੀਗਾ ਉਹਨਾਂ ਨੇ ਕਿ ਜਿਵੇਂ ਕੋਈ ਆਪਾਂ ਜੰਗਲ ਮਤਲਬ ਕਿ ਡ੍ਰੈਗ ਐਮ ਐਲ ਲੈ ਏਰੀਆ ਵਿੱਚ ਵੀ ਘੁੰਮ ਰਿਹਾ ਡਰੈਗਨ ਸਾਡੇ ਅੱਗੇ ਪਿੱਛੇ ਹੀ ਨੇੇ
ਅੱਛਾ ਅੱਛਾ, ਮਤਲਬ ਉਹੀ ਹੈ ਨਾ ਜੂ ਵਿੱਚ ਜਿੱਦਾਂ ਤਾਂ ਦਿਖਾਉਂਦੇ ਹੈ ਸ਼ੋਅ ਕਰਦੇ ਐ। ਤੇ ਮਤਲਬ ਉਹ ਚੀਜ਼ ਤੁਹਾਨੂੰ ਦੇਖਣ ਦੇਖਣ। ਖਣ ਨੂੰ ਮਿਲੀ ਹੈ। ਤੇ ਫਿਰ ਕਿੱਦਾਂ ਲੱਗਿਆ ਤੁਹਾਨੂੰ ਫਿਰ
ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਟ ਦੇਖੋ ਸ ਸਭ ਤੋਂ ਜ਼ਿਆਦਾ ਸਾਨੂੰ ਇਹ ਅਹ ਸ਼ੇਰ ਇਹ ਸਭ ਦੇਖਣ ਦੀ ਹੁੰਦੀ ਹੈ ਬਟ ਸ਼ੇਰ ਜੋ ਅਸੀਂ ਉਸ ਟਾਈਮ ਸੁੱਤੇ ਹੋਏ ਸੀ ਅਸੀਂ ਉਹਨਾਂ ਦੇ ਮੂਡ ਤੇ ਦੇਖ ਨੀ ਸਕਦੇ ਸੁੱਤੇ ਹੋਏ ਸੀ ਫਿਰ ਉਹ ਸੇਰ ਨੂੰ ਦਿਖਾਣ ਵਾਸਤੇ ਤੇ ਨਾ ਅੰਦਰ ਅੰਦਰ ਜਾਣਾ ਪੈਂਦਾ ਉਹ ਟ੍ਰੇਨ ਜਾ ਹੁੰਦੀ ਐ ਇਕ
ਅੱਛਾ
ਹਾਂਜੀ ਉੱਥੇ ਬਹੁ ਬੜੇ ਸਾਰੇ ਡੀਅਰਸ ਵੀ ਸੀ।
ਮੈਂ ਏਦਾਂ ਦੀ ਜਗ੍ਹਾ ਤੇ ਨਹੀਂ ਗਈ ਖੈਰ ਮੈਂ ਖਾਲੀ ਸੁਖਮਨ ਲੈਕ ਕੀ ਘੁੰਮ ਕੇ ਆ ਗਈ ਸੀ। ਆਹ ਤੁਸੀਂ ਦੱਸ ਰਹੇ ਹੋ ਨਾ ਜਿੱਦਾਂ ਉਹ ਵੀ ਹੁਣ ਦਿਲ ਕਰ ਰਿਹਾ ਐ। ਕਿ ਚਲੋ ਦੇਖਣ ਜਾਈਏ। ਦੇਖ ਕੇ ਆਈਏ ਹੁਣ ਇੱਧਰ ਦਾ ਖ਼ਤਮ ਹੋ ਜਾਏ ਨਾ ਅੰਮ੍ਰਿਤਸਰ ਤੋਂ ਆ ਜਾ ਫੇਰ ਇੱਧਰ ਦਾ ਪੈਲਾਨ ਬਣਾ ਲਾਂਗੇ ਤੁਹਾਡੇ ਨਾਲ
ਹਾਂਜੀ ਹਾਂਜੀ ਆਪਾਂ ਏਦਾਂ ਹੀ ਕਰਾਂਗੇ ਤੁਸੀਂ ਅੰਬ੍ਰਿਤਸਰ ਤੋਂ ਆ ਜਾਓ ਫੇਰ ਅਹ ਅਸੀਂ ਸੁਖਨਾ ਲੇਕ ਨਹੀਂ ਦੇਖੀ ਹੋਈ ਸਾਨੂੰ ਤੁਸੀਂ ਸੁੁਖਨਾ ਲੇਖ। ਦਿਖਾਇਆ ਨਾ ਅਹ ਅਸੀਂ ਜੂ ਦੇਖਿਆ ਹੋਏ ਅਸੀਂ ਤੁਹਾਨੂੰ ਜੂ ਦਿਖਾਉਣ ਚੱਲਾਂਗੇ ਹਨਾ ਇੱਕ ਇੱਕ। ਇੱਕੋ ਹੀ ਜਗ੍ਹਾ ਚ ਦੋ ਜਗ੍ਹਾ। ਘੁੰਮ ਕੇ ਆਜਗੇ ਚੰਡੀਗੜ੍ਹ ਫਿਰ।
ਇੱਕ ਤੇ ਮਜ਼ਾ ਬਹੁਤ ਆਉਂਦਾ ਹੈ। ਇੰਜੋਏ ਵੀ ਵਧੀਆ ਹੁੰਦਾ ਬੱਚੇ। ਬੱਚਿਆਂ ਨਾਲ। ਜਿੱਦਾਂ ਜਿੱਦਾਂ ਪਿਕਨਿਕ ਟਾਈਪ। ਵ ਉਹ ਹੋ ਜਾਂਦਾ ਫੇਰ।
ਬਿਲਕੁਲ ਪਿਛਲੀ ਵਾਰ ਅਸੀਂ ਤੁਹਾਨੂੰ ਬਹੁਤ ਯਾਦ ਕੀਤਾ ਕਿਉਂਕਿ? ਅਸੀਂ ਅਹ ਲਵਿਆਂ ਨਾਲ ਤਾਂ ਕੁੱਝ ਜ਼ਿਆਦਾ ਹੀ ਮਜ਼ਾ ਆਉਂਦਾ ਉਹ। ਖਾਂਦਾ ਵੀ ਬਹੁਤ ਹੈ ਨਾਲ ਨਾ ਮਤਲਬ ਇੰਜੋਏ ਕਰਦਾ ਖੂਬ ਸਾਡੇ ਨਾਲ ਪਿਛਲੀ ਵਾਰ ਸੀ ਨੀ ਤੁਸੀਂ ਹੋਰ ਲੱਵਿਆ ਵੀ ਨੀ ਸੀ ਹੂੰ।
ਤੇ ਫੇਰ ਤਾਂ ਕਰਕੇ ਤਾਂ ਕਰਕੇ ਹੂੰ ਕੋਈ ਨੀ ਜਦੋਂ ਵੀ ਅਗਲਾ। ਟਰਿੱਪ ਬਣਾਵਾਂ। ਬਣਾਵਾਂਗੇ ਰਲ ਮਿਲ ਕੇ।
ਹਾਂਜੀ ਹਾਂਜੀ ਆਪਾਂ ਸਾਰੇ ਚੱਲਾਂਗੇ ਬਿਲਕੁਲ। ਬਿਲਕੁਲ ਤੇ ਜਿਹੜੇ ਗਏ ਸਾਂ ਉਹਨਾਂ ਨੂੰ ਵੀ ਨਾਲ ਲੈ ਜਾਗੇ ਉਹ ਸੁਖਨਾ ਲੇਕ ਦੇਖ ਆਣਗੇ। ਹਨਾ ਹੂੰ ਚਲੋ ਠੀਕ ਹੈ ਚਾਚੀ ਜੀ ਫਿਰ ਆਪਾਂ ਪਲੈਨ ਬਣਾਦੇ ਹਾਂ ਹਨਾ। ਠੀਕ ਹੈ ਓਕੇ ਸਤਿ ਸ੍ਰੀ ਅਕਾਲ ਚਾਚੀ ਜੀ।